ਅਸੀ।
ਸਤਿ ਸ੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਬੜੇ ਦਿਨਾਂ ਬਾਅਦ ਯਾਦ ਕੀਤਾ ਤੁਸੀਂ ਸਾਨੂੰ।
ਹਾਂਜੀ ਬਾਹਰ ਗਏ ਹੋਏ ਸੀ ਕਾਸਾ ਹਫ਼ਤਾ ਹੋ ਗਿਆ ਸੀ ਬਾਹਰ ਗਏ ਹੋਏ ਸੀ ਘੁੰਮਣੇ ਨੂੰ।
ਅੱਛਾ, ਕਿੱਥੇ ਗਏ ਸੀ?
ਅਸੀਂ ਸ਼ਿਮਲੇ ਗਏ ਸੀ ਬੱਚਿਆਂ ਨੂੰ ਵੀ, ਛੁੱਟੀਆਂ ਸੀ ਨਾ ਫ ਬੱਚਿਆਂ ਕਰਕੇ ਫੇਰ ਮੈਂ ਗਈ ਅਸੀਂ ਸਾਰੇ ਫੈਮਿਲੀ ਗਏ ਸੀ।
ਅੱਛਾ ਵਧੀਆ ਗੱਲ ਆ ਫੇਰ ਤਾਂ ਸ਼ਿਮਲੇ ਘੁੰਮ ਕੇ ਆਏ ਹੈ।
ਫੇਰ ਗੱਡੀ ਗੱਡੀ ਕਰਾ ਕੇ ਗਏ ਸੀ ਫੇਰ ਗੱਡੀ ਦਾ ਹਫ਼ਤਾ ਪੂਰਾ ਟੂਰ ਕੱਡਕੇ ਆਏ ਆ ਗੱਡੀ ਘਰ ਦੀ ਗੱਡੀ ਸੀ। ਫੇਰ ਜੇ ਆਪਾਂ ਦੂਜੀ ਗੱਡੀ ਲੈ ਕੇ ਜਾਈ ਤੇ ਜਾਈਏ। ਫੇਰ ਉਹ ਮਹਿੰਗੀ ਪੈਂਦੀ ਨਾ ਫੇਰ ਤੁਹਾਨੂੰ ਪਤਾ ਹੀ ਆ।
ਹਾਂਜੀ- ਹਾਂਜੀ।
ਹਾਂ ਆਪਦੀ ਘਰ ਦੀ ਗੱਡੀ ਲੈ ਕੇ ਤੇਲ- ਤੂਲ ਪਵਾ ਕੇ। ਅ ਚਾਰ- ਪੰਜ ਫੈਮਿਲੀ ਚਲੇ ਗਏ ਸੀ ਅਸੀਂ, ਘਰ ਦੇ ਮੈਂਬਰ।
ਅ ਅੱਛਾ, ਜਾਇੰਟ ਫੈਮਲੀ ਆ ਤੁਹਾਡੀ? ਅੱਛਾ ਤੇ ਸਾਰੇ ਹੀ ਗਏ ਸੀ, ਐਂ।
ਹਾਂਜੀ ਤੇ ਖਾਣ- ਪੀਣ ਦਾ ਵੀ ਸਮਾਨ ਨਾਲ ਹੀ ਲੈ ਗਏ ਸੀ। ਫੇਰ ਉੱਥੇ ਹੋਟਲ ਵਗੈਰਾ ਬੁੱਕ ਕਰਵਾਇਆ ਸੀ ਇੰਨਾ ਵਧ-
ਤੁਹਾਡੇ ਲੜਾਈਆਂ ਤਾਂ ਨੀ ਹੁੰਦੀਆਂਵੇ ਫੇ ਇਕੱਠੇ ਜਾਣਦੇ ਹੋ ਤਾਂ।
ਮਾੜੇ- ਮੋਟੇ ਤਾਂ ਹੋ ਹੀ ਜਾਂਦੇ ਫੇਰ ਬੱਚੇ ਬੁੱਚਿਆਂ ਕਰਕੇ।
ਅੱਛਾ- ਅੱਛਾ।
ਹੂੰ ਫੇਰ ਇਕੱਠੇ ਹੋ ਜਾਂਦੇ ਫੇਰ ਲਰਨੇ ਲਗ ਜਾਂਦੇ ਫੇਰ, ਹੋ ਜਾਂਦੇ।
ਅੱਛਾ।
ਹੋਰ- ਹੋਰ ਦੱਸੋ ਤੁਸੀਂ ਤੁਹਾਡੀ ਪੜਾਈ ਰਿਜਲਟ ਆ ਗਿਆ ਤੁਹਾਡਾ?
ਹਾਂਜੀ?
ਅ ਸੀ ਬੀ ਐਸੀ ਦਾ ਰਿਜਲਟ ਆ ਗਿਆ।
ਜੀ ਨਾ ਸਾਡਾ ਰਿਜ਼ਲਟ ਨੀ ਆਇਆ।
ਕਦੋਂ ਆਣਾ?
ਟੈਮ ਆ ਹਜੇ ਪਤਾ ਨੀ ਲੱਗਿਆ ਮਤਲਬ ਐਵੇਂ ਕੁਛ ਦੱਸਿਆ ਨੀ।
ਅੱਛਾ ਵਧੀਆ ਨੰਬਰ ਆਵੇ ਫਿਰ ਅੱਗੇ ਜਾ ਕੇ ਤੁਸੀਂ ਫੋਰਨ ਦੀ ਫਾਈਲ ਲਾਵੇ ਹਨਾ ਲ ਲਾਇਓ। ਵਧੀਆ ਏ ਬਾਹਰ ਬੂਰ ਘੁੰਮ ਪੜ੍ਹਾਈ ਕਰਕੇ ਫੇਰ ਇੱਥੇ ਆ ਕੇ ਜੋਬ ਕਰਿਓ ਵਧੀਆ।
ਹੋਰ ਕੀ ਕੀ ਘੁੰਮੇ ਫਿਰ ਕੀ ਕੀ ਲੈ ਕੇ ਆਏ ਸ਼ਿਮਲਾ ਤੋਂ?
ਫਿਰ ਮੈਂ ਅਸੀਂ ਘੁੰਮ ਕੇ ਹੀ ਪਤਾ ਫੇਰ ਉੱਥੇ ਮਾੜੇ ਮੋਟੇ ਬਸ ਚੀਜ਼ਾਂ ਤਾਂ ਤੁਹਾਨੂੰ ਪਤਾ ਹੀ ਬਾਹਰ ਤਾਂ ਜੇ ਘੁੰਮਣੇ ਜਾਈਏ ਮਹਿੰਗੇ ਹੁੰਦੇ ਚੀਜ਼ਾਂ।
ਅੱਛਿਆ।
ਬਹੁਤ ਮਹਿੰਗੀ ਦਿੰਦੇ ਨਾ। ਫਿਰ ਅੱਜ ਕੱਲ ਦੀ ਤੁਹਾਨੂੰ ਪਤਾ ਈ ਐ ਮਹਿੰਗਾਈ ਦੇ ਹਿਸਾਬ ਨਾਲ ਫਿਰ ਚੀਜ਼ਾਂ ਕਿੱਥੇ ਖਰੀਦਿਆ ਜਾਂਦਾ। ਘੁੰਮਣਾ ਮਸਾ ਮਿਲਦਾ ਏ।
ਸਹੀ ਗੱਲ ਆ ਸਹੀ ਗੱਲ ਆ।
ਘੁੰਮਣੇ ਦੇ ਈ ਪੈਸੇ ਪੂਰੇ ਖਤਮ ਹੋ ਜਾਂਦੇ।
ਅੱਛਾ ਹਾਂ ਫਿਰ ਤੁਸੀਂ ਤਾਂ ਪੈਸੇ ਜਮ੍ਹਾਂ ਕੀਤੇ ਹੋਗੇ ਨਾ ਪਹਿਲੇ ਘੁੰਮਣ ਵਾਸਤੇ।
ਅਸੀਂ ਫਿਰ ਰਲ ਮਿਲ ਕੇ ਸਾਰਿਆਂ ਦੇ ਅਹ ਓ ਕੰਟਬਿਊਸ਼ਨ ਆਏ ਆ ਥੋੜੇ ਥੋੜੇ ਕਰਕੇ ਵੰਡੇ
ਹਾਂ ਫੇਰ ਐਵੇਂ ਤਾਂ ਘੱਟ ਹੀ ਆਂਦੇ ਨੇ ਜੇ ਐਵੇਂ ਕਰੀਏ ਤਾਂ।
ਹਾਂ।
ਸਹੀ ਗੱਲ ਆ ਵਧੀਆ ਕੀਤਾ ਚੱਲ
ਜਾਈਏ ਨਾ ਵੱਡੀ ਬੱਸ ਵੀ ਜੇ ਮੀਨੀ ਛੋਟੀ ਬੱਸ ਨੀ ਹੁੰਦੀ ਛੋਟੀ ਜੀ। ਜੋ ਫੈਮਿਲੀ ਖਾਸੇ ਚਲੇ ਦਸ ਪੰਦਰਾਂ ਜਣਾ ਆ ਜਾਂਦੇ ਉਹਦੇ ਵਿੱਚ
ਹਾਂਜੀ,
ਓ ਓ ਲੈ ਕੇ ਜਾਣੀ ਚਾਹੀਦੀ ਉਹਦੇ ਵਿੱਚ ਨਾਲੇ ਫੇਰ ਵਧੀਆ। ਇੰਜੋਏ ਕਰਕੇ ਜਾਂਦੇ ਆ।
ਹੂੰ, ਜੀ ਹਾਂਜੀ ਸਹੀ ਗੱਲ ਆ।
ਖਾਣ ਪੀਣ ਦਾ ਸਮਾਨ ਵੀ ਲੈ ਕੇ ਜਾ ਸਕਦਾ।
ਹਾਂਜੀ ਹਾਂਜੀ ਹੋਰ
ਤੁਸੀਂ ਨੀ ਜਾ ਕੇ ਆਏ?
ਅਸੀਂ ਗਏ ਨੀਗੇ ਥੋੜਾ ਕੰਮ ਨਾ ਸੀਗਾ ਘਰੇ। ਤੇ ਤਾਂ ਕਰਕੇ ਗਏ ਨੀ ਅਸੀਂ ਘੁੰਮਣ ਸਾਨੂੰ ਤਾਂ ਵਧੀਆ ਫਰੈਸ਼ ਲੱਗਦਾ ਹੋਊਗਾ ਹਨਾ ਮਾਇੰਡ ਫਰੈਸ਼ ਹੋ ਜਾਂਦਾ ਐਵੇ
ਦੂਰ ਹੋ ਜਾਂਦੇ ਘਰ ਦੇ ਟੈਸ਼ਨਾਂ ਬਹੁਤ ਵਧੀਆ ਤਾਂ ਬੋਲਦੀ ਤਿੰਨ ਤਿੰਨ ਮਹੀਨੇ ਬਾਅਦ ਜਾਣਾ ਚਾਹੀਦਾ ਘੁੰਮਣੇ ਵਾਸਤੇ।
ਹਾਂਜੀ ਹਾਂਜੀ।
ਹਾਂਜੀ, ਫੇਰ ਇੰਨੀ ਮਜ਼ਾ ਆਂਦੀ ਹਾਂ ਓ ਰਸਤੇ ਰਸਤੇ ਰਸਤੇ ਵਿੱਚ ਖਾਣ ਖਾਣਾ ਪੀਣਾ ਢਾਬਿਆਂ ਤੇ ਰੋਟੀ ਖਾਣੀ। ਇੰਨਾ ਵਧੀਆ ਮਜ਼ਾ ਆਂਦਾ ਸਾਰੀ ਫੈਮਲੀ ਵਿੱਚ ਢਾਬੇ ਦੀ ਰੋਟੀ ਤੁਸੀਂ ਕਦੇ ਖਾਧੀ ਜਾ ਕੇ।
ਹਾਂਜੀ।
ਢਾਬੇ ਤੇ ਰੋਟੀ ਖਾਧੀ ਕਦੇ ਢਾਬੇ ਦੀ।
ਢਾਬੇ ਦੀ ਇੱਕ ਵਾਰ ਖਾਧੀ ਸੀ ਮੈਂ ਨਾਨਕੇ ਗਈ ਸੀ ਨਾ ਮੇਰੀ ਤੇ ਉਦੋਂ ਖਾਧੀ ਦੇਸੀ ਘੀ।
ਮੈਨੂੰ ਬਹੁਤ ਵਧੀਆ ਲੱਗਦੀ ਢਾਬੇ ਦੀ ਰੋਟੀ।
ਹਾਂ ਢਾਬੇ ਦੀ ਸਵਾਦ ਹੁੰਦੀ ਆ ਹਨਾ।
ਹਾਂਜੀ ਦਾਲਾਂ ਵਗੈਰਾ ਸਵਾਦ ਹੁੰਦੀ ਆ।
ਜੀ।
ਹਾਂਜੀ। ਫੇਰ ਅਸੀਂ ਨਾ ਦਿੱਲੀ ਗਏ ਸੀ ਨਾ ਘੁੰਮਣੇ। ਫਿਰ ਰਸਤੇ ਵਿੱਚ ਨਾ ਦਾਲ ਚਾਵਲ ਦਾ ਨਾ। ਆ ਛੋਟੀ ਜੀ ਦੁਕਾਨ ਵੀ ਖੁੱਲੀ ਸੀ ਉਹ ਵੀ ਬਹੁਤ ਵਧੀਆ ਜਿਵੇਂ ਜੇ ਕੋਈ ਮੀਡਲ ਕਲਾਸ ਦੇ ਲੋਕ ਆਂਦੇ ਜਿਵੇਂ ਮੀਡਲ ਆ ਜਿਵੇਂ ਥੋੜੇ ਜੇ। ਠੀਕ ਠੀਕ ਜੋ ਨਹੀਂ ਐ ਤਾਂ ਅ ਹਾਈ ਫਾਈ ਹੋਟਲਾਂ ਵਿੱਚ ਜੋ ਜੇ ਬੰਦਾ ਨਹੀਂ ਜਾ ਸਕਦਾ। ਤਾਂ ਓ ਛੋਟੀ ਜੀ ਦੁਕਾਨ ਹੁੰਦੀ ਆ ਉੱਥੇ ਰਾਜਮਾਂ ਚਾਵਲ ਕੜੀ ਚਾਵਲ ਦੀ ਦੁਕਾਨਾਂ ਮਿਲ ਬਣੇ ਹੋਏ ਆ ਦਿੱਲੀ ਰੋਡ ਤੇ ਅੰਬਾਲਾ। ਦਿੱਲੀ ਰੋਡ ਤੇ ਇੰਨੇ ਟੇਸਟੀ ਅਸੀਂ ਨਾ ਆਪਾਂ ਏ ਏਅਰਪੋਰਟ ਤੇ। ਗਏ ਸੀ ਨਾ ਨਾਲੇ ਅਸੀਂ ਘੁੰਮ ਕੇ ਵੀ ਆਏ ਸੀ ਨਾਲੇ ਅਸੀਂ ਕੁੜੀ ਚੜਾਨ ਨੂੰ ਗਏ ਸੀ ਨਾ। ਸਾਡੀ ਕੁੜੀ ਨੇ ਅਹ ਕੁੜੀ ਇੰਗਲੈਂਡ ਗਈ ਸੀ ਨਾ ਤਾਂ ਕਰਕੇ ਫੇਰ ਅ ਇੰਨੀ ਇੰਜੋਏ ਕੀਤੀ ਅਸੀਂ ਬਹੁਤ ਇੰਜੋਏ ਕੀਤੀ।
ਅੱਛਾ। ਏ ਤਾਂ ਵਧੀਆ ਗੱਲ ਆ।
ਹੋਰ ਦੱਸੋ?
ਮੈਂ ਅਸੀ ਵੀ ਅੱਜ ਅੱਜ ਦੁਪਹਿਰੇ ਕੀ ਖਾਧਾ ਤੁਸੀਂ।
ਹਾਂਜੀ,
ਦੁਪਹਿਰੇ ਕੀ ਖਾਧਾ ਮੈਂ ਕਿਹਾ?
ਅੱਜ ਤਾਂ ਅਸੀਂ ਪਰੌਠੇ ਮੰਗਾ ਲਏ ਸੀ ਅੱਜ ਨਾ ਥੋੜ੍ਹੀ ਗਰਮੀ ਵੱਧ ਸੀ। ਇੰਨੀ ਬ ਗਰਮੀ ਤੋਬਾ ਤੋਬਾ ਸਾਡਾ ਤਾਂ ਏਸੀ ਮਿੰਟ ਮਿੰਟ ਬਾਅਦ ਏ ਮ ਅ ਚੱਲ ਚਾਲੂ ਕਰੀ ਜਾਂਦੇ ਆ। ਜੇ ਬੰਦ ਕਰ ਦਈ ਏ ਫੇਰ ਗਰਮੀ ਪਸੀਨਾ ਭਰ ਜਾਂਦਾ। ਫੇਰ ਬੰਦ ਚਾਲੂ ਕਰਕੇ ਚਲਾਣਾ ਚਾਹੀਦਾ ਏ ਸੀ। ਜੇ ਆਪਾਂ ਕੰਟੀਨਿਊ ਚਾਲੂ ਕਰਕੇ ਰੱਖੀਏ ਨਾ। ਫਿਰ ਫੂਕਣੇ ਦਾ ਵੀ ਡਰ ਆ ਅੱਗ ਲੱਗਣੇ ਦਾ ਡਰ ਹੁੰਦਾ।
ਹਾਂਜੀ ਹਾਂਜੀ। ਉਹ ਤਾਂ ਗੱਲ ਸਹੀ ਆ ਸਾਡੇ ਤਾਂ ਮੌਸਮ ਬੜਾ ਵਧੀਆ ਹੋਇਆ।
ਤੇ ਅੱਜ ਕੱਲ੍ਹ ਕਿੰਨਾ ਓ ਚੱਲਦਾ ਪਿਆ। ਅੱਗ ਦਾ ਅੱਗ ਲੱਗਦੀ ਆ ਏਸੀਆਂ ਨੂੰ ਹਾਦਸੇ ਹੁੰਦੇ ਆ।
ਹੈਲੋ,
ਹਾਂਜੀ।
ਤੁਸੀਂ ਦੇਖਿਆ ਸੀ ਅ ਜੋ ਏਸੀਆਂ ਨੂੰ ਅੱਗ ਲੱਗਦੀ ਆ।
ਹਾਂਜੀ ਹਾਂਜੀ ਦੇਖਿਆ ਅਸੀਂ ਤਾਂ ਮੈਂ ਤਾਂ ਸੁਣਿਆ ਸੀ। ਉੱਥੇ ਨਾ ਮੇਰੇ ਮਤਲਬ ਮੇਰੇ ਨਾਨਕੇ ਵੱਲ ਨਾ। ਤੇ ਉਹਨਾਂ ਦੇ ਫਰਿੱਜ ਨੂੰ ਅੱਗ ਲਾਗੀ ਸੀਗੀ।
ਹਾਂਜੀ ਹਾਂਜੀ ਫਰਿਜ ਨੂੰ ਵੀ ਖਾਸੀ ਖਾਸਾ ਨੁਕਸਾਨ ਹੋ ਗਿਆ ਸੀ ਨਾ ਉਹਨਾਂ ਦਾ
ਹਾਂਜੀ ਹਾਂਜੀ ਬਹੁਤ ਨੁਕਸਾਨ ਹੋਇਆ ਸੀ ਤੇ ਕਿੰਨਾ ਹਨ ਤੁਸੀਂ ਉਹ ਵੀਡੀਓਜ਼ ਤਾਂ ਦੇਖੀਆਂ ਹੋਓਗੀਆਂ।
ਹਾਂਜੀ ਉਹ ਦੇਖੇ ਹੋਏ ਬਹੁਤ ਮੈਂ ਬਹੁਤ ਦੇਖੀ ਮੈਨੇ ਮੈਨੂੰ ਇਨਾ ਦੇਖਿਆ ਤੁਸੀਂ ਮੈਨੂੰ ਭੇਜੀ ਸੀ ਹਨਾ।
ਹਾਂਜੀ ਹਾਂਜੀ।
ਹਂ। ਹੋਰ ਤੁਸੀਂ ਹੋਰ ਉਹ ਤੁਸੀਂ ਦੇ ਉਹ ਦੇਖੀ ਵੀਡੀਓ ਜੋ ਨਿਊਜ਼ ਦੇਖੀ ਸੀ। ਸੁਖਬੀਰ ਬਾਦਰਰ ਔਰ ਉਹ ਥੋੜਾ ਮਹਾਰ ਆਪਣੇ ਮਹਾਰਾਸ਼ਟਰ ਦਾ ਮੰਤਰੀ ਨੇ ਦੋਨੋ ਨੇ ਅ ਆਪਸ ਵਿੱਚ ਗੱਲ ਕੀਤੀ ਫੋਨ ਤੇ
ਨਈਂ ਉਹ ਨ੍ਹੀਂ ਮੈਂ ਦੇਖੀ।
ਨਵੇਂ ਨਵੇਂ ਕਾਨੂੰਨ ਲੈ ਕੇ ਆਣੇ ਵਾਲੇ ਜਿਵੇਂ ਅਹ ਮਹਾਰਾਸ਼ਟਰ ਦੀ ਕੁੜੀਆਂ ਇੱਥੇ ਆ ਕੇ ਪੰਜਾਬ ਵਿੱਚ ਜੇ ਦੁਖੀ ਆਉਂਦੇ ਨਾ। ਉਹ ਕੋਈ ਕੋਈ ਫਾਇਦਾ ਕੋਈ ਇਉ ਤਾਂ ਬਹੁਤ ਵਧੀਆ ਪੰਜਾਬ ਦੇ ਲੋਕ ਕੋਈ ਕੋਈ ਨਾ ਇਹ ਜਿਹੇ ਲੋਕ ਮਿਲ ਜਾਂਦੇ ਨਾ ਜੋ ਧੀਆਂ ਨੂੰ ਦੁਖੀ ਕਰਦੇ ਆ।
ਇਹ ਤਾਂ ਗੱਲ ਸਹੀ ਐ।
ਹੈਲੋ।
ਹਾਂਜੀ ਹਾਂਜੀ, ਬੋਲੋ ਬੋਲੋ।
ਹਾਂਜੀ, ਧੀਆਂ ਨੂੰ ਦੁਖੀ ਕਰਦੇ ਆ ਉਹਦੇ ਵਾਸਤੇ ਕਹਿੰਦੇ ਕਾਨੂੰਨ ਵਗੈਰਾ ਬਣਾਂਦੇ ਪਏ ਨਾ।
ਅੱਛਾ।
ਹਾਂਜੀ।
ਵਧੀਆ ਗੱਲ ਆ ਫੇਰ ਤਾਂ ਹੈਂ!
ਹਾਂਜੀ।
ਮੈਂ ਕਿਹਾ, ਵਧੀਆ ਗੱਲ ਆ ਫਿਰ ਤਾਂ।
ਹਾਂਜੀ! ਪਤ ਪਤਾ ਕੀ ਕਰਦੇ ਆ ਲੋਕ ਇੱਥੇ ਦੇ। ਪਰ ਇਹ, ਫਿਰ ਪੰਜਾਬ ਦੇ ਥੋੜਾ ਫਾਇਦਾ ਚੱਕ ਲੈਂਦੇ ਕਿ ਚੱਲ, ਉਹ ਦੂਰ ਦੇ ਹੈਗੇ ਕਿ, ਅਸੀਂ ਕਿੳ, ਅਸੀ ਕੀ ਕਰੀਏ। ਅਹ, ਅਸੀਂ ਦੁਖੀ ਕਰੀਏ ਇਹਨਾਂ ਨੂੰ।
ਹਾਂਜੀ।
ਹੋਰ।
ਤੇ ਤੁਸੀਂ, ਅਹ, ਮੌਸਮ ਕਿਵੇਂ ਦਾ ਤੁਹਾਡੇ?
ਗਰਮੀ ਬੋਅਤ, ਚਿਪ-ਚਿਪ ਵਾਲੀ ਗਰਮੀ ਆ।
ਅਹ, ਗਰਮੀ? ਸਾਡੇ ਤਾਂ ਇੰਨਾ ਵਧੀਆ ਮੌਸਮ ਆ।
ਹਾਂਜੀ?
ਮੈਂ ਕਿਹਾ, ਸਾਡੇ ਤਾਂ ਇੰਨਾ ਵਧੀਆ ਮੌਸਮ ਆ ਸਾਡੇ ਤਾਂ ਮੀਂਅ ਪਈ ਜਾਂਦੇ ਨੇ।
ਮੈਂ ਹੋਰ ਮੈਂ ਮੇਰਾ ਬੇਟਾ, ਹੁਣ ਲੁਧਿਆਣੇ ਵੀ ਜਾ ਕੇ ਆਏ ਸੀ।
ਕੇ ਮੌਸਮ ਕੇ
ਅਸੀਂ ਲੁਧਿਆਣੇ ਵੀ ਜਾ ਕੇ ਆਏ ਸੀ, ਗਰਮੀਆਂ ਵਾਲੇ ਕੱਪੜੇ ਲੈ ਕੇ ਆਏ ਹੁਣ। ਹੁਣ ਮੈਂ ਓਰ ਬੇਟਾ ਜਾ ਕੇ ਆਏ ਅਸੀਂ, ਹੁਣਿ ਆਏ ਅਜੇ ਪੰਜ ਮਿੰਟ ਈ ਹੋਏ।
ਅੱਛਾ! ਤੇ, ਕੀ ਕਿਹਂਦੇ? ਲੁਧਿਆਣੇ ਤਾ ਬੜੇ ਸੋਹਣੇ ਕੱਪੜੇ ਮਿਲਦੇ ਨਾ!
ਹੈਲੋ
ਮੈਂ ਕਿਹਾ, ਲੁਧਿਆਣੇ ਤਾਂ ਬੜੇ ਸੋਹਣੇ ਕੱਪੜੇ ਮਿਲਦੇ ਹਨਾ।
ਹਾਂਜੀ ਬੋਤ ਕਲ ਦੇ ਮਾਰਕੀਟ ਆ ਓਥੇ, ਓਥੇ ਗਰਮ ਕੰਬਲ ਨੀ ਓਂਦੇ ਕੰਬਲਾਂ ਦੀ ਮਾਰਕੀ ਮਾਰਕੀਟ ਆ, ਓਥੇ ਹਰ ਚੀਜ਼ ਈ ਗ ਹੁਣ ਮੇਲਣੀ, ਹਰ ਚੀਜ਼ ਟੋਟਲ ਏ ਸਪੇਟ ਪਾਣ ਨੀ ਹੇਗੀ ਵੇ ਜੋ, ਜੈ ਗੱਡਾ ਦਾ ਸਮਾਨ ਜੋ ਮੇਲਦਾ ਏ।
ਹੈਲੋ।
ਅੱਛਾ।
ਜੋ ਗੱਡੇਆਂ ਦਾ ਸਮਾਨ ਮੇਲਦਾ ਏ, ਓ ਵੀ ਸਮਾਨ ਮੇਲਦਾ ਏ। ਜੇ-ਜੇ ਕੇਸੀ ਨੇ ਸ਼ੋਪ- ਸ਼ੂਪ ਖੋਲਣੀ ਹੋਵੇ ਤਾਂ ਸੑਪੇਰਪਾਰਟ ਦੀ ਏ ਸਮਾਨ ਏਥੋਂ ਲੈ ਕੇ ਜਾ ਸਕਦੇ ਓ ਤੁਸੀਂ ਲੁਦੇਆਣੇ ਤੋਂ। ਜੀਨੇ ਸੈਕਲ ਦੀ ਦੁਕਾਨ ਖੋਲਣੀ ਆ ਓ ਏਥੇ ਸਸਤੀ ਆ। ਸਾਰੇ ਮਸ਼ੀਨਾਂ ਦੀ ਦੁਕਾਨ ਏ ਵ ਸੈ਼ਰ ਆ, ਅ ਫੈਕਟਰੀਆ ਏ ਵੱਡੇ ਵੱਡੀਆ। ਪੁਰਜੇ ਬਣਾਣ ਦੇ, ਜੇਵੇਂ ਪੁਰਜੇ ਨੀ ਬਣਦੇ।
ਹਾਂਜੀ।
ਹਾਂਜੀ, ਕੱਪੜੇ ਦੀ ਏ ਕੱਪੜਾ ਬਣਾਣੇ ਦੀ ਏ ਫੈਟਰੀ ਆ। ਕੰਬਲ ਬਣਾਣ ਦੀ ਫੈਟਰੀ ਆ, ਸਾਰੇ ਮਲਬ ਬੌਤ ਕੁਛ ਬਣਦਾ ਏਥੇ। ਲੁਦੇਆਣੇ ਜੋਬ ਵੀ ਬੌਤ ਵਧੀਆ ਮੇਲਦੀ ਏ ਲੁਦੇਆਣੇ ਤਾਂ।
ਇਕ ਇਕ ਮੇਂਟ ਹਾਂ। ਹਾਂ-ਹਾਂ।
ਅਰ ਅੱਛਾ ਭੈਣ ਜੀ ਫੇਰ ਸਸਰੀ ਕਾਲ ਮੈਂ ਚਲ ਜਾਣਾ ਸੀ ਕੀਸੀ ਦੇ।
ਠੀਕ ਏ ਜੀ, ਠੀਕ ਏ।
ਹੂੰ।
ਹਾਂਜੀ ਸਸਰੀ ਕਾਲ ਜੀ।